ਹੈਲੋ ਹਾਂਜੀ ਭੈਣਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਏ ਤੁਹਾਡੇ
ਬਸ ਵਧੀਆ ਜੀ ਤੁਸੀਂ ਸੁਣਾਓ ਕੀ ਹਾਲ ਨੇ ਤੁਹਾਡੇ
ਮੈਂ ਵੀ ਬਹੁਤ ਵਧੀਆ ਜੀ ਬਸ ਬੜਾ ਟਾਈਮ ਹੋ ਗਿਆ ਮੈਂ ਸੋਚਿਆ ਅਜ ਤੁਹਾਡੇ ਨਾਲ ਗੱਲ ਕਰਾਂ ਤੁਸੀਂ ਵੀ ਛੇਤੀ ਨੀ ਕਰਦੇ ਬਿਲਕੁਲ
ਬਸ ਹਾਂਜੀ ਹਾਂਜੀ ਵਧੀਆ ਕੀਤਾ ਤੁਸੀਂ ਫੋਨ ਕਰ ਲਿਆ
ਹਾਂਜੀ ਹਾਂਜੀ ਮੈਂ ਬਹੁਤ ਟਾਈਮ ਤੋਂ ਸੋਚਦੀ ਵੀਈ ਸੀ ਮੈਂ ਕਿਹਾ ਵੀ ਮੈਂ ਫੋਨ ਕਰਾਂ ਮੈਂ ਨਾ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਸੀ ਤੇ ਅੱਜ ਫੇਰ ਇਹ ਸਬਬ ਵੀ ਬਣ ਗਿਆ ਮੈਂ ਚੱਲ ਤੁਹਾਡੇ ਨਾਲ ਗੱਲ ਵੀ ਹੋ ਜਾਏਗੀ, ਹਾਲ ਚਾਲ ਵੀ ਪੁੱਛ ਲਾਂਗੀ। ਤੇ ਮੈਂ ਇਹ ਪੁੱਛਣਾ ਸੀ ਕਿ ਤੁਸੀਂ ਜੋ ਤੁਹਾਡਾ ਮੁੰਡਾ ਬਾਹਰ ਉਸ ਦਿਨ ਗੇਮ ਖੇਲਦਾ ਵਾ ਸੀ ਇਹ ਕ੍ਰਿਕਟ ਦੀ ਤੇ ਬੈਟ ਕਿੱਥੋਂ ਲੈ ਕੇ ਆਏ ਹੋ ਤੁਸੀਂ?
ਇਹਥਈ ਲਿਆ ਮੇਰਾ ਮੁੰਡਾ ਹੀ ਲਿਆਇਆ ਹੈ। ਰੋਂ ਅ ਹਾਂਜੀ- ਹਾਂਜੀ! ਇਹ ਨਾ ਅਸੀਂ ਮਤਲਬ ਇੱਧਰ ਸਾਰਾ ਸਮਾਨ ਕ੍ਰਕੇਟਰਸ ਤੇ ਹੀ ਮਿਲਦਾ। ਇਹ ਤੁਹਾਡੇ ਨਾ ਇੱਧਰ ਸ਼ਹਿਰ ਜਾਈਏ ਨਾ ਅਸੀਂ ਉੱਥੇ ਦੁਕਾਨ ਹੈ ਅਸੀਂ ਉੱਥੋਂ ਹੀ ਲਿਆਦੇ ਹਾਂ। ਅਗਰ ਤੁਸੀਂ ਲੈਣਾ ਹੈ ਤਾਂ ਮੈਂ ਤੁਹਾਨੂੰ ਮੈਸੇਜ ਕਰ ਦਵਾਂਗੀ ਐਡਰੈਸ ਵਗੈਰਾ ਸ਼ੋਪ ਦਾ।
ਜੀ ਹਾਂਜੀ।
ਜਾਂਦਾ ਡੇਲੀ ਜਾਂਦਾ, ਉਹ ਸ਼ਾਮੀ ਗਰਾਊਂਡ ਦੇ ਵਿੱਚ ਨਾ ਕ੍ਰਿਕਟ ਖੇਲਣ ਡੇਲੀ ਜਾਂਦਾ ਮੈਚ ਉਧਰ। ਹਾਂਜੀ, ਉਹਨੂੰ ਵਧੀਆ ਲੱਗਦਾ, ਕਹਿੰਦਾ ਮੈਮ ਚ ਕ੍ਰਿਕਕੇਟਰ ਬਣਨਾ।
ਅੱਛਾ, ਨਹੀਂ ਉਹ ਬੈਟ ਬਹੁਤ ਜਿਆਦਾ ਪੱਕਾ ਸੀ, ਬੜਾ ਹੀ ਜ਼ਿਆਦਾ, ਮੈਂ ਵੇਖਿਆ ਸੀ ਨਾ ਬੈਟ।
ਹਾਂਜੀ -ਹਾਂਜੀ ਹੁਣ ਹੀਂ ਲੈ ਕੇ ਆਇਆ ਵਾ।
ਅੱਛਾ, ਇੱਥੋਂ ਲੋਕਲ ਹੀ ਲਿਆਇਆ ਕਿ
ਉਹ ਨੇ ਲੋਕਲ ਹੀ ਲਿਆ ਸੀ। ਇੱਧਰ ਸਾਡੇ ਇੱਧਰ ਸ਼ਹਿਰ ਅੱਗੇ ਦੀ ਦੁਕਾਨ- ਦੁਕਾਨ ਹੈ, ਕਾਫ਼ੀ ਵੱਡੀ ਉੱਥੇ ਹੀ। ਚੀਜ਼ਾਂ ਮਿਲਦੀਆਂ, ਹੋਰ ਵੀ ਗੇਮਸ ਵਗੈਰਾ ਦੀ ਚੀਜ਼ਾਂ ਮਿਲਦੀਆਂ। ਤੇ ਦੁਕਾਨ ਤੋਂ, ਉੱਥੋਂ ਹੀ ਮਤਲਬ ਉੱਥੋਂ ਹੀ ਇਹਨੇ ਬੈਟ ਲਿਆ।
ਅੱਛਾ, ਨਹੀਂ ਮੈਂ ਨਾ ਵੇਖਿਆ ਸੀ, ਤੁਸੀਂ ਮੈਨੂੰ ਵਟਸਐਪ ਦਾ ਲਿੰਕ ਸ਼ੇਅਰ ਕਰਨਾ।
ਹਾਂਜੀ -ਹਾਂਜੀ ਮੈਂ ਜ਼ਰੂਰ ਕਰਾਂਗੀ।
ਹ
ਕਰਾਂਗੇ, ਅੱਜ ਕੱਲ੍ਹ ਉਹਨ ਗੇਮਾਂ ਖੇਡਣ ਜਾਂਦੇ, ਸ਼ਾਮ ਦੇ ਟਾਈਮ ਬੰਦਾ ਰਿਲੈਕਸ ਵੀ ਹੋ ਜਾਂਦਾ ਚੱਲ ਥੋੜ੍ਹੀ ਦੇਰ ਖੇਡ ਕੇ ਕੁੱਦ ਕੇ।
ਅੱਛਾ।
ਹਾਂਜੀ।
ਮੈਂ ਬਸ ਵੇਖਿਆ ਸੀ ਮੈਨੂੰ ਬਹੁਤ ਵਧੀਆ ਲੱਗਿਆ, ਤੇ ਮੈਂ ਸੋਚਿਆ, ਮੈਂ ਕਿਹਾ ਮੈਂ ਪੁੱਛਾਂਗੀ ਤੇ ਮੇਰਾ ਮੁੰਡਾ ਮੈਨੂੰ ਕਹਿੰਦਾ ਸੀ ਕਹਿੰਦਾ ਮੈਂ ਬੈਟ ਨਾ ਉਵੇ ਦਾ ਹੀ ਲੈਣਾ ਬਈ। ਤ ਸੇਮ ਓਵੇਂ ਦਾ ਬੈਟ ਲੈਣਾ ਤੇ ਮੈਂ ਕਿਹਾ ਚਲੋ ਮੈਂ ਭੈਣ ਜੀ ਨੂੰ ਫੋਨ ਕਰਕੇ ਉਹਨਾਂ ਤੋਂ ਪੁੱਛ ਲਾਂਗੀ।
ਹਾਂਜੀ, ਨਹੀਂ ਕੋਈ ਨਹੀਂ ਮੈਂ ਤੁਹਾਨੂੰ ਦੱਸ ਦਾਂਗੀ ਪਤਾ ਵਗੈਰਾ ਸਾਰਾ ਅਤੇ ਫਿਰ ਤੁਸੀਂ ਲੈ ਆਓ, ਉੱਥੋਂ ਜਾ ਕੇ।
ਹਾਂ -ਹਾਂ ਅੱਛਾ ਫਿਰ ਤੁਸੀਂ ਮੈਨੂੰ ਦ ਦੁਕਾਨ ਹੀ ਦੱਸ ਦੇਣਾ, ਮੈਸੇਜ ਕਰ ਦੇਣਾ, ਦੁਕਾਨ ਮੇਨੂੰ ਲੱਗਿਆ ਤੁਸੀਂ ਕਿੱਥੇ ਔਨਲਾਈਨ ਨਾ ਮੰਗਾਇਆ ਹੋ।
ਨਾ -ਨਾ ਮੈਂ ਔਨਲਾਈਨ ਨੀ ਮੰਗਵਾਇਆ, ਦੁਕਾਨ ਮੈਂ ਤੁਹਾਨੂੰ ਦੱਸ ਦਾਂਗੀ ਮੈਸੇਜ ਕਰ ਦਾਂਗੀ, ਤੁਹਾਨੂੰ ਦੁਕਾਨ ਦਾ ਪਤਾ ਅਦਾਰਾ।
ਹਾਂ -ਹਾਂ! ਅਰੇ ਅੱਜ ਕੱਲ ਤੁਹਾਨੂੰ ਪਤਾ ਨਾ ਬੱਚਿਆਂ ਦਾ, ਅੱਜ ਕੱਲ੍ਹ ਬੱਚੇ ਘਰ ਦੇ ਅੰਦਰ ਹੀ ਰਹਿੰਦੇ ਨੇ, ਤੇ ਇੰਡੋਰ ਗੇਮਸ ਹੀ ਖੇਲਦੇ ਮੈਂ ਕਿਹਾ ਆਊਟਡੋਰ ਗੇਮਸ ਖੇਡਣਾ ਵੀ ਬੜਾ ਜ਼ਰੂਰੀ ਹੈਗਾ। ਤੁਹਾਨੂੰ ਪਤਾ ਹੈ ਥੋੜਾ ਬਾਹਰ ਬੱਚਾ ਨਿਕਲੂਗਾ, ਥੋੜਾ ਘੁੰਮੇ ਫਿਰੇਗਾ, ਘਰ ਦੇ ਅੰਦਰ ਤੇ ਅਸੀਂ ਬਹਿ ਕੇ ਗੇਮਾਂ ਖੇਲ ਸਕ ਹਾਂ ਤੁਹਾਨੂੰ ਪਤਾ ਕ੍ਰਿਕਟ ਵਗੈਰਾ ਤੇ ਫੇਰ ਕਿੱਥੇ ਘਰ ਖੇਡਿਆ ਜਾਂਦਾ।
ਘਰ ਨਹੀਂ ਕਿ ਅੱਜ ਕਲ ਹੁਣ ਸਾਡੇ ਇੱਥੇ ਆਏ ਸ਼ਾਮ ਦੇ ਟਾਈਮ ਹੈ ਵਾਲੀਬੋਲ ਦਾ ਵੀ ਮੈਚ ਹੁੰਦਾ ਫੁੱਟਬੋਲ ਵਾਲੀਬੋਲ ਕ੍ਰਿਕਟ ਸਾਰਾ ਮੈਚ
ਅੱਛਾ, ਫੇਰ ਬੱਚੇ ਦਾ ਵੀ ਦੇ ਕੋਈ ਇੰਨਟਰਸਟ ਜਾ ਬਣਦੈ 'ਤੇ ਅੱਗੇ ਜਾ ਕੇ ਉਨੂੰ ਕੋਈ ਦਿੱਕਤ ਨੀ ਆਂਦੀ।
ਦਿੱਕਤ ਨੀ ਆਂਦੀ ਓ ਖੇਡਦੇ ਨੇ ਗੇਮਾਂ ਬੜਾ ਕੁਛ ਖੇਡਦੇ ਨੇ ਸਾਡੇ ਐਥੇ ਨਾ ਬੜਾ, ਬੜਾ ਵੱਡਾ ਮੈਦਾਨ ਐ। ਬਸ ਉੱਥੇ ਲੱਗੇ ਰੈਂਦੇ ਨੇ ਸ਼ਾਮੀ ਰਾਤੀ ਬਾਰਾਂ-ਬਾਰਾਂ ਵਜੇ ਤੱਕ। ਮੈਚ ਈ ਖੇਡਾਂ, ਖੇਡਾਂ ਈ ਖੇਡਦੇ ਰੈਂਦੇ ਨੇ।
ਅੱਛਾ ਹਾਂ-ਹਾਂ ਪਤਾ ਕੀ ਏ ਇੰਡੋਰ ਗੇਮਸ 'ਤੇ ਬੰਦਾ ਤਾਂ ਖੇਲੇ ਜਦੋਂ ਕਿ ਕਾ ਹੁਣ ਗਰਮੀਆਂ ਦਾ ਮੌਸਮ ਏ ਜੇੜੇ ਦੁਪੈਰ ਦੇ ਟੈਮ ਪਰ ਸ਼ਾਮ ਵੱਲ 'ਤੇ ਥੋੜਾ ਚ ਸ਼ਾਮ ਵੇਲੇ ਥੋੜਾ ਜਾ ਮੌਸਮ ਸਈ ਛ ਹੋ ਜਾਂਦੈਂ 'ਤੇ ਮੈਂ ਕੇਆ ਫੇਰ ਆਊਟਡੋਰ ਗੇਮਸ ਖੇਲਿਆ ਕਰ ਮੈਂ ਐਨੂੰ ਕੈਂਨੀ ਆ ਆਪਣੇ ਮੁੰਡੇ ਨੂੰ ਫਿਰ ਕੈਂਦਾ ਮੰਮੀ ਮੈਂ ਨਾ ਕ੍ਰਿਕਟ ਖੇਲੂਗਾ 'ਤੇ ਮੈਨੂੰ ਬੈਟ ਉਵੇਂ ਦਾ ਲੈ ਕੇ ਦੋ ਕਿਉਂਕਿ ਤੁਹਾਨੂੰ ਪਤਾ ਮੈਂ ਕੇਆ ਆਊਟਡੋਰ ਖੇਮਸ ਖੇਲਣਾ ਬੜਾ ਹੀ ਜਿਆਦਾ ਜ਼ਰੂਰੀ ਏ, ਦੋਨਾਂ ਦੀ ਆਪਣੀ-ਆਪਣੀ ਇੰਪੋਰਟੈਂਸ ਹੈਗੀ ਐ। ਬਸ ਬਾਕੀ ਤੁਹਾਡਾ ਘਰੇ ਬਹੁਤ ਦੂਰ ਪੈਂਦਾ ਨਈ 'ਤੇ ਮੈਂ ਵੋਲੀਬਾਲ ਖੇਲਣ ਆਪਣੇ ਮੁੰਡੇ ਨੂੰ ਤੇ ਭੇਜ ਦਿੰਦੀ।
ਹਾਂ ਬੜਾ ਖੁੱਲਾ ਮੈਦਾਨ ਐ ਸਾਡੇ ਇੱਥੇ ਬਾਰਾਂ-ਬਾਰਾਂ ਵਜੇ ਤੱਕ ਮੁੰਡੇ-ਮੁੰਡੇ ਲੱਗੇ ਰੈਂਦੇ ਨੇ ਰਾ ਤੀ ਖੇਡਣ ਅਸਤੇ। 'ਤੇ ਅਰਾਮ ਨਾਲ ਮੈਂ, ਮੈਂ ਪਲਾਈ ਔਰ ਹਵਾ ਵੀ ਇੰਨੀ ਮੈਦਾਨ ਐ ਸਾਡੇ 'ਤੇ ਉਥੇ ਜ ਜਾ ਕੇ ਘਰ ਤੋਂ ਤੇ ਐ ਮੇਰਾ ਮੁੰਡਾ ਵੀ ਉੱਥੇ ਹੀ ਰੈਂਦਾ ਐਗਾ ਆ ਜਾਂਦਾ ਮਤਲਬ ਵੋਲੀ ਬੋਲ ਦਾ ਮੈਚ ਜੋ ਹੁੰਦਾ ਐ ਨਾ ਆਪ ਮਤਲਬ ਆਹ ਖੇਡਣ ਚਲਾ ਜਾਂਦਾ ਉਥੇ ਬੰਦੇ ਨੂੰ, ਬੱਚੇ ਨੂੰ ਐ ਈ ਇੰਨਟਰਸਟ ਪੈ ਜਾਂਦਾ ਕਿ ਹਾਂ ਅਸੀਂ ਵੀ ਐ ਚੀਜ਼ ਕਰੀਏ ਗੇਮਾਂ ਖੇਡੀਏ।
ਤੂੰ ਸਈ ਗੱਲ ਆਖੀ ਸੀ ਮੈਂ ਏਈ ਸੋਚਦੀ ਪੀ ਸੀ ਮੈਂ ਖੇਹਾ ਬੀ ਨਾ ਪੁੱਛਾਂਗੀ 'ਤੇੇ ਇਸੀ ਪਾਨੇ ਘਰੋ ਬਾਰ ਜਾ ਤੇ ਕੋਈ ਗੇਮ 'ਤੇ ਖੇਲੇਗਾ ਨਾ ਹੁਣ ਤੁਹਾਨੂੰ ਪਤਾ ਇੰਨਡੋਰ ਗੇਮਸ 'ਤੇ ਤੋਂ ਚਲੋ ਕਜ਼ਨ ਵਗੈਰਾ ਆਏ ਉਦੇ 'ਚ ਤੁਸੀਂ ਲੂਡੋ ਲਗਾ ਲੋ, ਕੈਰਮ ਲਾ ਲੋ ਐ ਬੜਾ ਐ 'ਤੇ ਮਜ਼ਾ ਆ ਜਾਂ ਦਾ ਘਰ ਖੇਲ ਕੇ ਹਾਂਜੀ।
ਐ ਬਾਹਰ ਦੀ ਗੇਮਾਂ ਵੀ, ਆਊਟਡੋਰ ਵੀ ਗੇਮ ਖੇਡਨੇ ਚਾਈਦੇ ਕਿ੍ਕੇਟ ਹੋ ਗਿਆ ਆ ਸਾਰੇ ਮੁੰਡੇ ਮਿਲ ਕੇ ਬਾਰ ਉਝ ਖੇਡ ਸਕਦੇ ਨੇ ਮੈਚ ਉਝ ਕਿ ਕੈਂਦੇ ਚੀ ਜਾਂ ਹੋ ਗਿਆ ਖੇਡਣ ਆਲੀਆਂ ਵੋਲੀਬਲ ਫਿਰ ਹੋਕੀ ਹੋਗੀ ਸਾਰਾ ਕੁਛ ਖੇਡਣਾ ਚਾਈਦਾ।
ਹਾਂਜੀ-ਹਾਂਜੀ ਐ ਬਿਲਕੁੱਲ ਸਈ ਗੱਲ ਏ ਮੈਂ ਉਹੀ 'ਤੇ ਆਪਣੇ ਬੱਚਿਆਂ ਨੂੰ ਸਮਝਾਦੀ ਪੀ ਸੀ ਮੈਂ ਕੇਆ ਚਲੋ ਮੰਮੀ ਇੰਡੋਰ ਗੇਮਸ ਜਿਆਦਾ ਅੱਛੀ ਹੋਤੀ ਐ ਮੈਂ ਕੇਆ ਨਈ ਇੰਡੋਰ ਗੇਮ ਕੈਂਦੇ ਜਿਆਦਾ ਵਧੀਆ ਹੁੰਦੀ ਐ ਮੈ ਕੇਆ ਨਈ ਇੰਨਡੋਰ ਗੇਮ 'ਤੇ ਵਧੀਆ ਹੁੰਦੀ ਐ, ਆਊਟਡੋਰ ਗੇਮਸ ਵੀ ਬੜੀ ਵਧੀਆ ਹੁੰਦੀਆਂ ਨੇ। ਹਨਾ ਘਰੋਂ ਬਾਰ ਨਿਕਲੋਗੇ ਥੋੜਾ-ਥੋੜਾ ਸਰੀਰ ਵੀ ਅਪ-ਡਾਊਨ ਕਰੇਗਾ ਐਕ ਸੋਸਾਈਜ਼ ਦੀ ਵੀ ਹੁੰਦੀ ਏ, ਐ ਲੂਡੋ ਵਗੈਰਾ ਦੇਖੋ 'ਤੇ ਵਧੀਆ ਮੈਂ ਕੇਹਾ ਹਰ ਚੀਜ਼ ਦੀ ਆਪਣੀ ਅਲੱਗ-ਅਲੱਗ ਇੰਪੋਰਟੈਂਸ ਸੇ, ਹੁਣ ਜਦੋਂ ਘਾਰ ਬੰਦੇ ਆਏ ਨੇ ਘਰ ਬੈਣਾ ਐ ਤੁਸੀਂ ਬਾਰ ਨਈ ਜਾ ਸਕਦੇ ਵੇਦਰ ਖਰਾਬ ਏ 'ਤੇ ਮੌਸਮ ਜਾ ਖਰਾਬ ਏ ਤੇ ਮੈਂ ਕੇਆ ਤੁਸੀਂ ਫੇਰ ਬੈ ਕੇ ਘਰ ਲੂਡੋ ਖੇਲੋ ਕੈਰਮ ਇੱਕ 'ਤੇ ਮੈਂ ਓ ਸੁਣੀ ਆ ਤੁਸੀਂ ਓ ਸਾਡੇ ਟੈਮ 'ਚ ਅਸੀਂ ਖੇਲਦੀ ਨੀ ਸੀ ਓ ਜਿੱਥੇ, ਜਿੱਥੇ ਪਰਚੀਆਂ ਜਾ ਕੱਟ ਕੇ
ਹਾਂਜੀ-ਹਾਂਜੀ-ਹਾਂਜੀ ਅਸੀਂ ਖੇਡਦੇ ਹੁੰਦੇ ਸੀ ਭਾਰਤ ਐ ਕੇ ਬੜੀਆਂ ਖੇ ਡੀਆਂ ਸੀ ਐ ਥੋੜੇ ਦਿਨ ਪੈਲੇ ਨਾ ਮੇਰੀ ਨਨਾਣ ਦੇ ਬੱਚੇ ਆਏ ਹੋਏ ਹੀ ਤੇ ਉਨਾਂ ਨਾਲ ਮੈਂ ਖੇਡੀਆਂ ਪਰਚੀਆਂ ਓ ਇੰਨੀ ਮਤਲਬ ਓ ਵੀ ਘਾਰ ਲੂਡੋ ਖੇਡਦੇ ਰੈਂਦੇ ਨੇ ਲੂਡੋ ਖੇਡੀ, ਪਰਚੀਆਂ ਖੇਡੀਆਂ ਬੜਾ ਕੁਛ ਖੇਡਿਆ ਸੀ ਉਦੋਂ।
ਚੀਆਂ ਨੂੰ ਚਾਰ-ਚਾਰ ਕੱ
ਚਾਰ ਚ ਅਸੀਂ ਉਈ ਖੇਡੀ ਉਈ ਖੇਡੀ ਆ ਅਸੀਂ ਚਾਰ-ਚਾਰ ਵਾਲੀਆਂ ਈ।
ਮੈਨੂੰ ਬੜੀ ਆ ਤੁਹਾਡੀ ਬੱਚਿਆਂ ਨੂੰ 'ਤੇ ਦੇਖੋ ਐ ਖੇਲਾਂ ਬਾਰੇ ਪਤਾ ਨੀ ਕਿੰਨੇ ਸੋ ਹਜੇ ਇਨਾਂ ਨੇ ਇੰਡੋਰ ਈ ਚ ਇਹਨਾਂ ਦੇ ਨਾਮ ਤੇ ਇੰਡੋਰ ਗੇਮਸ ਚ ਕੀ ਕੇਂਦੇ ਨੇ। ਕੈਰਮ ਤੇ ਲੂਡੋ ਇਹਨਾਂ ਨੂੰ ਉਹ ਖੇਲ ਤੇ ਪਤਾ ਨੀ, ਪਰਚੀਆਂ ਆਲੇ ਖੇਡ ਖੇਡਣੇ।
ਖੇਡ ਇਹਨਾਂ ਨੂੰ ਪਤਾ ਈ ਨੀ ਅਸੀ ਕਿੱਡੇ ਖੇਡ ਖੇਡੇ ਨੇ, ਇਹਨਾਂ ਨੂੰ ਕੁੱਛ ਨੀ ਪਤਾ। ਫੋਨਾ ਚ ਗੇਮਾਂ ਖੇਡਦੇ ਨੇ ਬਸ।
ਹਾਂ ਉਹਦੇ ਚ ਇਨਾ ਕੁ ਮਜ਼ਾ ਨੀ ਆਂਦਾ ਮੈਂ ਕ ਮੈਂ ਕਿਹਾ ਫੋਨਾ ਚ ਤਾਂ ਚਲੋ ਵਧੀਆ ਆਪਣਾ, ਇੱਕ ਹੁੰਦਾ ਐ ਬੱਚਾ ਆਰੇ ਜੇ ਲੱਗਿਆ ਰਹਿੰਦਾ। ਮੈਂ ਕਿਹਾ ਬਸ ਘਰੋਂ ਬਾਹਰ ਜਾ ਕੇ ਵੀ ਥੋੜੀ ਆਊਟਡੋਰ ਗੇਮਸ ਵੀ ਖੇਲਿਆ ਕਰੋ, ਕਹਿੰਦੇ ਹਾਂਜੀ ਮੰਮਾ ਹੁਣ ਜਾਇਆ ਕਰਾਂਗੇ, ਮੈਂ ਕਿਹਾ ਇੱਕ ਵਾਰ ਮ ਕਹਿੰਦਾ ਬੈਠ ਲੈਣਾ ਮੈਂ ਉਹ ਵਾਲਾ, ਮੈ ਕਿਹਾ ਚੱਲ ਮੈਂ ਉਹਨਾਂ ਤੋਂ ਪੁੱਛਾਂਗੀ, ਤੈਂਨੂੰ ਬੈਟ ਲੈ ਕੇ ਦਿੰਨੀ ਆ।
ਬੈਟ ਹਾਂ। ਕੋਈ ਨੀ ਮੈਂ ਤੁਹਾਨੂੰ ਕਿਹਾ ਨੀ, ਮੈਂ ਉਹ ਵੀ ਉਹਨੇ ਜ਼ਿੱਦ ਕਰਕੇ ਲਿਆ ਤੁਹਾਡੇ ਬੜੇ ਨਿਆਣਿਆਂ ਨੇ ਵੀ। ਤੇ ਐਂ ਲੱਗਿਆ ਉਹਨਾਂ ਨੇ ਵੀ ਕੀਤਾ, ਕਿਸੇ ਕੋਲੋਂ ਦੇਖਿਆ ਐ ਬੈਟ ਕੇ ਅਸੀਂ ਕਹਿੰਦੇ ਸਾਨੂੰ ਉਹੀ ਚਾਹੀਂਦਾ ਬੈਟ, ਫਿਰ ਮੈਂ ਇੱਕ ਬੜਾ ਔਖਾ ਦੁਕਾਨ- ਦੁਕਾਨ ਲੱਭੀ ਐ। ਉਪਰੋ ਦੁਕਾਨ ਲੱਭ ਕੇ ਤੇ ਮੈਂ ਫਿਰ ਕੀ ਕਹਿੰਦੇ, ਦਵਾ ਕੇ ਦਿੱਤਾ ਇਹਨੂੰ ਵਸ
ਨਈ- ਨਈ ਬੈਟ ਤੇ ਨਾ ਮੇਰੇ ਮੁੰਡੇ ਨੇ ਜਦੋਂ ਦਾ ਦੇਖਿਆ ਕਹਿੰਦਾ ਮੈਨੂੰ ਉਹੀ ਆਲਾ ਬੈਟ ਚਾਹੀਦਾ, ਮੈਂ ਤਾਂ ਹੀ ਖੇਲਣ ਜਾਵਾਂਗਾ ਮੈਂ ਮੈਂ ਕਿਹਾ ਚੱਲ ਕੋਈ ਨੀ ਤੂੰ ਖੇਡਣ ਜਾਏਂਗਾ, ਤੇ ਮੈਂ ਤੈਨੂੰ ਪਤਾ ਕਰ ਦਿੰਨੀ ਆ ਫੇਰ। ਹੁਣ ਤੇ ਫੁੱਟਬਾਲ ਵੀ ਖੇਡਣ- ਖੇਡਣ ਲੀ ਮੈਂ ਕਿਆ, ਅਕੈਡਮੀ ਇਹਨੇ ਜੁਆਇਨ ਕੀਤੀ ਸੀ ਨਾ ਪਹਿਲੇ ਸਕੂਲ ਆਲਿਆਂ ਨੇ। ਤੇ ਇਹਨਾਂ ਦੇ ਫਿਰ ਜਾਂਦਾ ਸੀ ਸ਼ਾਮ ਦੇ ਹਾਂ ਤੇ ਸ਼ਾਮ ਦਾ ਟੈਮ ਜਾਂਦਾ ਸੀ, ਤੇ ਐਨੇ ਵੈਸੇ ਸਵੀਮਿੰਗ- ਸਵੀਮਿੰਗ ਵੀ ਸਿੱਖੀ ਏ ਮੇਰੇ ਮੁੰਡੇ ਨੇ। ਛੋਟੇ ਬੱਚਿਆਂ ਨੂੰ ਸਿਖਾਂਦੇ ਨੇ ਨਾ ਸਵੀਮਿੰਗ, ਛੋਟਾ ਜਿਹਾ ਪੂਲ ਇੰਚ ਹਾਂ ਉਹ ਸਵੀਮਿੰਗ ਵੀ ਸਿਖਾਈ ਐ। ਹਾਂ ਉਈ ਤੇ। ਵਧੀਆ ਆ ਅੱਰ ਅੱਜ ਦੇ ਟੈਮ ਤੇ ਸਕੂਲ ਵਾਲੇ ਕਾਫੀ ਐਕਟੀਵਿਟੀ ਕਰਾਂਦੇ ਨੇ, ਪਰ ਮੈਂ ਕਿਹਾ ਚਲੋ ਆਪਣੇ ਘਰ ਆ ਕੇ ਵੀ ਤੁਸੀਂ ਬਾਹਰ ਨਿਕਲੋ ਫੋਨਾਂ ਚ ਲੱਗੇ ਰਹਿੰਦੇ ਓ। ਮੈਂ ਕਿਹਾ ਫੋ ਆਪਣਾ -ਆਪਣਾ ਹਰ ਚੀਜ਼ ਦਾ ਆਪਣਾ ਅਲੱਗ- ਅਲੱਗ ਸਹੀ ਗੱਲ ਐ, ਆਪਣਾ-ਆਪਣਾ ਟੈਮ ਏ ਹਰ ਚੀਜ਼ ਦਾ।
ਬੰਦਾ ਸ਼ਾਮੀ ਇੱਕ ਤਾਂ ਤਾਜ਼ੀ ਹਵਾ ਲੈਂਦਾ ਐ ਤੇ ਉੱਤੋਂ ਬਾਹਰ ਦਾ ਕੰ ਪਤਾ ਲੱਗਦਾ ਐ ਬਾਹਰ ਕੀ ਚੱਲ ਰਿਆ, ਇੰਨੀ ਸੋਹਣੀ- ਸੋਹਣੀ ਮੁੰਡੇ ਗੇਮਾਂ ਖੇਡਦੇ ਨੇ।
ਮੈਂ ਕਿਹਾ ਤੁਸੀਂ ਰਾਤੀ ਟੈਮ ਸਿਰ ਫਿਰ ਥੱਕ ਜਾਓਗੇ ਫਿਰ ਤੁਹਾਡਾ ਮਨ ਈ ਨੀ ਕਰਨਾ, ਮੈਂ ਕਿਹਾ ਤੁਸੀਂ ਬਾਹਰ ਖੇਲੋਗੇ ਨਾ ਕ੍ਰਿਕਟ ਵਗੈਰਾ ਸ਼ਾਮੀ ਏਨਾ ਵਧੀਆ ਮੌਸਮ ਤੁਹਾਨੂੰ ਮਜ਼ਾ ਬੜਾ ਆਏਂਗਾ, ਉੱਤੋਂ ਗ ਖੇਮ ਖੇਡਣੀ ਆਜੇਗੀ ਥੋੜਾਂ ਸਪੋਰਟ ਵੱਲ, ਮੈਂ ਕਿਹਾ ਸਕੂਲ ਵੱਲ ਤੇ ਐਵੇਂ ਉਹਨਾਂ ਦੇ ਦੇਖੋ ਤ ਕਾਫੀ ਕਰਦੇ ਨੇ, ਸਪੋਟ ਵਿੱਚ ਵੀ ਜਾਂਦੇ ਨੇ। ਮੈਂ ਕਿਹਾ ਤੂੰ ਵੀ ਫਿਰ ਪਾਰਟੀਸਪੇਟ ਕਰ ਲੀ, ਤੇ
ਨਹੀਂ ਸਪੋਰਟਸ ਵੀ ਸਾਡੀ ਲਾਈਫ ਬਹੁਤ ਜ਼ਰੂਰੀ ਐ ਸਪੋਰਟਸ ਵੀ।
ਹਾਂ ਐ ਤੇ ਹੋਰ ਕੀ ਖੇਡਣਾ ਬੜਾ ਜ਼ਰੂਰੀ, ਸ਼ਰੀਰ ਨਾ ਬਿਲਕੁਲ ਓ ਰਹਿੰਦਾ ਐ। ਕੀ -ਕੀ ਕਹਿੰਦੇ ਨੇ ਭੱਜਦਾ ਦੋੜਦਾ ਹਾਂ ਫੇਰ ਤੀਲਾਂ ਜਾ ਬਣਿਆਂ ਰਹਿੰਦਾਂ ਐ ਸ਼ਰੀਰ। ਹਾਂਜੀ -ਹਾਂਜੀ ਐਹ ਗੱਲ ਤੁਸੀਂ ਆ ਸਹੀ ਆਖੀ ਆ।
ਹਾਂਜੀ।
ਸੁਸਤੀ ਰਹਿੰਦੀ ਐ ਮੈਂ ਕਿਹਾ ਨਹੀਂ ਤਾਂ ਘਰ ਮੈਂ ਕਿਹਾ ਹੁਣੇ ਤੁਸੀਂ ਆਓਗੇ ਥੱਕ ਹਾਰ ਕੇ ਖੇਡ ਕੇ, ਮੈਂ ਕਿਹਾ ਤੁਸੀਂ ਰੋਟੀ ਖਾ ਕੇ ਸਿੱਧਾ ਸੋਣਾ ਐ। ਮੈਂ ਕਿਹਾ ਤੁਹਾਡਾ ਆਪੇ ਮਨ ਨੀ ਕਰਨਾ ਕਿ ਚਲਾਣ ਦਾ ਫ਼ੋਨ।
ਮੈਂ ਕਿਹਾ ਵੱਡੇ ਹੋ ਜਾਓਗੇ ਫਿਰ ਆਪਣੇ ਆਪ ਕਰਨਾ ਜਿੰਮ ਸ਼ਿਮ, ਹਜੇ ਕਹਿੰਦਾ ਮੰਮਾ ਮੈਂ ਤੇ ਵੱਡਾ ਹੋ ਕੇ ਜਿੰਮ ਕਰਾਂਗਾ ਮੈਂ ਕਿਹਾ ਮੈਂ ਤੂੰ ਕਰੀ, ਉਹਦੀ ਵੀ ਆਪਣੀ- ਆਪਣੀ ਹਰ ਚੀਜ਼ ਦੀ ਇੰਪੋਰਟੈਂਸ ਹੈਗੀ ਮੈਂ ਕਿਹਾ ਹੁਣੇ ਤਾਂ ਤੂੰ ਸਿੱਖ ਖੇਡਨ ਦੀ ਉਮਰ ਏ ਹੁਨ ਖੇਡੋ ਤੇ ਕਦੋਂ ਖੇਡੋਗੇ ਨਈਂ ਤਾਂ।
ਸਕੂਲ ਏਨੀ ਸੋਨੀ-ਸੋਨੀ ਅਸੀਂ ਆਪਣੇ ਟਾਈਮ ਤੇ ਏਨੀ ਸੋਨੀ ਗੇਮਾਂ ਖੇਡਦੇ ਪਰਚੀਆਂ ਖੋ-ਖੋ ਖੇਡਦੇ ਹੁੰਦੇ ਸੀ, ਕਬੱਡੀ ਖੇਡਦੇ ਹੁੰਦੇ ਸੀ। ਕਿੰਨਾ ਕੁਛ ਖੇਡਦੇ ਸਾਂ ਅਸੀਂ, ਜਾ ਹੋਈ ਨਾ ਖੋ-ਖੋ, ਕਬੱ ਡੀ ਲੂਡੋ ਸਾਰੇ ਖੇ ਅੱਜ-ਅੱਜ ਦੇ ਟਾਈਮ ਚ ਕੋਈ ਖੋ-ਖੋ ਖੇਲਦਾ ਜੇ ਕੋਈ ਵੀ ਨੀ।
ਨੌਨ ਓ ਸਾਡੇ ਸਕੂਲ ਵਾਲੇ ਯਾਦ ਏ ਤੁਆਨੂੰ ਇੰਨਾ ਵੱਡਾ ਗਰਾਊਂਡ ਸੀ ਓਥੇ ਲੈ ਕੇ ਜਾਂਦੇ ਸੀ ਹਨਾ। ਇੰਨਾ ਕੁ ਮਜ਼ਾ ਆਂਦਾ ਸੀ ਹਾਂ ਬੋਰੀ ਵਾਲੀ ਰੀਤ ਔਰ ਓ ਹਾਂ ਓ ਮੂੰ ਤੇ ਚਮਚ ਦੇ ਉੱਤੇ ਨਿੰਬੂ ਰੱਖ ਕੇ ਤੇ ਰੇਸ ਲਾਂਦੇ ਸੀ ਇੱਕ ਸੂਈ ਚ ਧਾਗੇ ਵਾਲ
ਸੂਈ ਚ ਧਾਗੇ ਵਾਲੀ ਬੱਚੇ ਹੁਨ ਦੇ ਬੱਚੇ ਤੇ ਕੈਂਦੇ ਨੇ ਆ ਕੈਸੀ ਗੇਮਾਂ ਨੇ। ਸਾਨੂੰ ਨੀ ਇੱਦਾਂ ਦੀ ਹੁਨ ਤੇ ਬਸ ਫੋਨ ਚ ਅਸੀਂ ਗੇਮਾਂ ਖੇ
ਹਾਂ ਸੂਈ ਚ ਧਾਗਾ ਪਾਓ ਜਿੰਨੀ ਜਲਦੀ ਧਾਗਾ ਪਾ ਕੇ ਜੋ ਭੱਜਿਆ ਯਾਦ ਏ, ਸਾਡੀ ਕਲਾਸ ਦੀ ਕੁੜੀ ਕਿੰਨੀ ਤੇਜ਼ ਗਿਰੀ ਸੀ। ਔਰ ਇੱਕ ਏ ਯਾਦ ਏ ਓ ਬੋਰੀ ਦੇ ਵਿੱ ਚ ਬੈ ਕੇ ਬੋਰੀ ਨੂੰ ਲੈ ਕੇ
ਮੈਂ ਓਦੇ ਚ ਫਸਟ ਆਈ ਸੀ ਆਪਨੇ ਸਕੂਲ ਚ।
ਅੱਛਾ। ਕਿੱਥੇ ਬੋਰੀ ਵਾਲੇ ਚ ਅੱਛਾ ਹਾਂ-ਹਾਂ ਮੇਰੀ ਤਾਂ ਬੋਰੀ ਲੈਗੀ ਸੀ।
ਹਾਂਜੀ-ਹਾਂਜੀ ਤੋ ਪਰ ਅੱਜ ਦੇ ਬੱਚੇਆਂ ਨੂੰ ਕੋਈ ਪਤਾ ਇਸ ਗੇਮਾਂ ਬਾਰੇ ਕੁਛ ਨੀ ਪਤਾ। ਐਜ ਦੇ ਬੱਚੇਆਂ ਨੂੰ ਕੁੱਛ ਪਤਾ ਈ ਨੀ ਐ ਗੇਮਾਂ ਹੁੰਦੀਆਂ ਸੀ ਅਗਰ ਐ ਗੇਮਾਂ ਦਾ ਜ਼ਿਕਰ ਕਰਦਾਂਗੇ ਨਾ ਤਾਂ ਸਾਡੇ ਬੱ ਚੇ ਕੈਨਗੇ ਐ ਵੀ ਕੋਈ ਗੇਮਾਂ ਹੁੰਦੀਆਂ ਓਨਾਂ ਕੋਲ ਇੰਗਲਿਸ਼ ਚ ਨਾਮ ਸੁਨ ਲੋ ਗੇਮਾਂ ਦੇ ਐ ਗੇਮ ਐ-ਐ ਗੇਮ ਐ।
ਗੇਮਾਂ ਹੁੰਦਾ ਤੀਅ ਸਲਾਈਡ ਪਤਾ ਨੀ ਕੇੜੀ-ਕੇੜੀ ਸਲਾਈਡ ਵਾਲੀ ਐ ਬੜੀ ਮੰਮੀ ਸਲਾਈਡ ਐਸੇ ਮੈਂ ਕਿਆ ਫੇਰ ਜਾਓ ਝੂਲੇ ਲਓ ਕਮ ਸੇ ਕਮ ਪਾਰਕ ਵਿਚ
ਸਈ ਗੱਲ
ਅੱਛਾ।
ਸਮਜ ਦੇ
ਅਰੇ ਦੱਸਨਾ ਪਏਗਾ ਭੈਨ ਜੀ ਸਾਨੂੰ ਏਨਾਂ ਨੂੰ ਤਾਂਈ ਏਨਾਂ ਨੂੰ ਸਮਜ ਲੱਗੂਗੀ। ਚਲੋ ਠੀਕ ਐ ਮੈਂ ਕਰਦੀ ਆਂ ਗੱਲ ਠੀਕ ਐ ਮੈਨੂੰ ਜ਼ਰੂਰ ਨੰਬਰ ਭੇਜ ਦੇਨਾ ਓਨਾਂ ਦਾ ਠੀਕ ਐ ਸਸ ਰੀਆ ਕਾਲ।
ਸਾਸ਼ੀ ਕਾ-
ਹਾਂਜੀ-ਹਾਂਜੀ ਸਸ਼ ਰੀਆ ਕਾਲ।